ਹੈਲੋ ਬਨੀਤਾ।
ਜੀ
ਔਰ ਕਿਵੇਂ ਹੋ ਤੁਸੀਂ ਮੈਨੂੰ ਅੱਜ ਪਤਾ ਹਾਸਾ ਆ ਗਿਆ ਮੈਂ ਕਿਹਾ ਮੈਂ ਤੇ ਕਾਫੀ ਟਾਈਮ ਤੋਂ ਸੋਚਤੀ ਸੀ ਤੁਹਾਨੂੰ ਫੋਨ ਕਰਾਂ ਤੁਹਾਡਾ ਫੋਨ ਆ ਗਿਆ ਹੁਣੀ ਮੈਂ ਸੱਚੀ ਤੁਹਾਨੂੰ ਯਾਦ ਕਰਦੀ ਸੀ ਮੈਂ ਕਿਹਾ ਮੈਂ ਫੋਨ ਕਰਨਾ ਹਾਂ ਓਹੀਓ ਤਾਹੀਓਂ ਨਾ ਇੱਕਦਮ ਹਸਾ ਆ ਗਿਆ ਮੈਂ ਕਿਹਾ ਹੁਣੇ ਯਾਦ ਤੁਸੀਂ ਦੇਖੋ ਤੁਹਾਡੀ ਇੰਨੀ ਲੰਬੀ ਉਮਰ ਹੈ ਤੁਹਾਡਾ
ਅੱਛਾ, ਅੱਛਾ ਬਸ ਵਧੀਆ ਜੀ ਤੁਸੀਂ ਸੁਣਾਓ
ਮੈਂ, ਮੈਂ ਬਹੁਤ ਵਧੀਆ ਹੋਰ ਘਰੇ ਸਭ ਠੀਕ ਨੇ ਸੱਸ ਨਨਾਣਾ ਨਣਾਆਂ ਹੋਈਆਂ ਸੀ ਨਾ ਤੁਹਾਡੀਆਂ ਕਿ ਹਜੇ ਵੀ ਹੈਗੀਆਂ
ਇੱਥੇ ਹੀ ਨੇ ਅਜੇ ਆਣੀਆ
ਅੱਛਾ, ਅੱਛਾ ਵਧੀਆ ਹੈਗਾ ਹੋਰ ਸੁਣਾਓ।
ਬਸ ਸਭ ਠੀਕ ਨੇ। ਤੁਸੀਂ ਸੁਣਾਓ ਤੁਹਾਡੇ ਘਰੇ। ਸਭ ਠੀਕ।
ਹਾਂਜੀ, ਹਾਂਜੀ ਸਭ ਠੀਕ ਹੀ ਨੇ ਔਰ ਤੁਸੀਂ ਖ਼ਬਰਾਂ ਨੀ ਵੇਖਦੇ ਤੁਸੀਂ ਖ਼ਬਰ ਨੀ ਸੁਣਨੀ ਇੱਕ ਕੀ ਐ ਵਾਲੀ ਕਿ ਡੀਜ਼ਲ ਪੈਟਰੋਲ ਕਿੰਨੇ ਮਹਿੰਗੇ ਹੋ ਗਏ ਨੇ ਦੇੇਖਿਆ ਤੁਸੀਂ।
ਹਾਂਜੀ, ਹਾਂਜੀ। ਮੈਂ ਨਾ ਮੇਰੇ ਹਸਬੈਂ ਬੈਂਡ ਮੇਰੇ ਹਸਬੈਂਡ ਦਾ ਤੇ ਕੰਮ ਹੀ ਹਾਂਜੀ ਮੇਰੇ ਹਸਬੈਂਡ ਦਾ ਤੇ ਕੰਮ ਹੀ ਆ ਹੀ ਹੈ ਨਾ ਤੇ ਉਹ ਪੈਟਰੋਲ
ਹੀ ਆਈ
ਤੇ ਉਹਨਾਂ ਦਾ ਤਾਂ ਆਹੀ ਹੈ। ਪੈਟਰੋਲ ਡੀਜ਼ਲ ਬਹੁਤ ਮਹਿੰਗਾ। ਗੇ ਹੋਏ ਨੇਬ
ਹਾਂ ਮੈਂ ਤੇ ਦੇਖੋ ਭੈਜੀਂ ਰੇਟ ਸੁਣ ਆ
ਹੁਣ ਜਿਵੇਂ ਨਾ ਮਤਲਬ ਨੇੜੇ-ਨੇੜੇ ਮੰਨ ਲਓ ਅਸੀਂ ਜਾਂਦੇ ਹਾਂ ਸਾਨੂੰ ਅਵੋਇਡ ਜਾਣਾ ਬੰਦ ਕਰਨਾ ਪਏਗਾ
ਹਾਂਜੀ
ਜਾਣਾ ਬੰਦ ਕਰਨਾ ਜਿਵੇਂ ਅਸੀਂ ਨੇੜੇ ਤੇੜੇ ਸਕੂਟਰੀ ਚੱਕੀ ਚਲੇ ਗਏ ਤੇ ਸਾਨੂੰ ਮਤਲਬ ਇਹ ਥੋੜ੍ਹਾ ਪੈਦਲ ਵੀ ਚੱਲਣਾ ਚਾਹੀਦਾ ਹੋਰ ਤੁਹਾਡੇ ਕੋਲ ਤੇ ਸਕੂਟਰਰੀ ਹੈ ਤਾ ਤੇ ਜਾਂਦੇ ਹੋ ਹੋਰ ਸੁਣਾਓ ਜੀ
ਬਹੁ ਬਹੁਤ ਵਧੀਆ
ਹਾਂਜੀ ਹੋਰ ਬਸ ਅਸੀਂ ਵੀ ਕਿੱਥੇ ਨਿਕਲਦੇ ਹਾਂ ਉਹਨੇ ਮਤਲਬ ਨੇੜੇ ਤੇੜੇ ਵਾਸਤੇ ਧਰ ਜਾਂਦੇ ਹੀ ਨਹੀਂ ਹੋਣੇ ਹਾਂਜੀ
ਹਾਂਜੀ ਏ
ਹੁਣ ਅਸੀਂ ਬਾਹਰ ਮੰਨ ਲਓ ਦੂਰ ਕਿਤੇ ਜਾਣਾ ਹੈ ਅਸੀਂ ਪੈਟਰੋਲ ਵਗੈਰਾ ਦੀ ਪੈਟਰੋਲ ਡੀਜ਼ਲ ਦਾ ਹੀ ਕਰਾਂਗੇ ਇਸਤੇਮਾਲ ਅਤੇ ਸਾਨੂੰ ਦੂਰ ਵਾਸਤੇ ਬਚਾ ਕੇ ਰੱਖਣਾ ਚਾਹੀਦੇ ਨੇੜੇ ਜਿਹੜੇ ਤੇ ਅਸੀਂ ਪੈਦਲ ਵੀ ਜਾ ਸਕਦੇ ਹਾਂ ਨੇੜੇ ਤੇ ਅਸੀਂ ਪੈਦਲ ਵੀ ਜਾ ਸਕਦੇ ਹ ਹਾਂ ਇਹਨਾਂ ਦੇ ਬੰਦੇ ਨੂੰ ਚੱਲਣਾ ਚਾਹੀਦਾ ਸੀ ਸੈਰ ਦੀ ਸੈਰ ਹੋ ਜਾਂਦੀ ਹੈ ਤੇ ਤੇਲ ਦਾ ਤੇਲ ਬਚ ਜਾਂਦਾ
ਹਾਂਜੀ ਇਹ ਤੇ ਤੁਸੀਂ ਬਿਲਕੁਲ ਸਹੀ ਕਹਯਾ ਹੈ
ਹੋਰ ਤੁਸੀਂ ਵੀ ਤੁਸੀਂ ਵੀ ਤੁ ਆਪਣੀ ਗੱਡੀ ਚ ਅੰਬ੍ਰਿਤਸਰ ਗਏ ਹੋ ਪ
ਹਾਂ ਮੈਂ ਤੇ ਮੈਂ ਤੇ ਟ੍ਰੇਨ ਚ ਗਈ ਹਾਂ ਗੱਡੀ ਚ ਤੇ ਬਹੁਤ ਮਹਿੰਗਾ ਪੈਂਦਾ ਟ੍ਰੇਨ 'ਚ ਤਾਂ ਠੀਕ ਹੈ
ਟ੍ਰੇਨ ਚ ਗਈ ਸੀ ਮੈਂ
ਅੱਛਾ ਹਾਂ ਟ੍ਰੇਨ ਚ ਜਾ ਕੇ ਬਚਤ ਹੈ ਆਪਣਾ ਐਵੇਂ ਆਏ ਇੰਨੀ ਦੂਰ ਤੇਲ ਵੀ ਅੱਜ ਕੱਲ ਤੇ ਕਹਿੰਦੇ ਨੇ ਹੁਣ ਤੇਲ ਪੈਟਰੋਲ ਦੇ ਰੇਟ ਵੱਧ ਗਏ ਨੇ ਆਪਣਾ ਬਚਾ ਕੇ ਰੱਖੋ
ਬਿਲਕੁਲ ਸਹੀ ਗੱਲ ਹੈ ਅਰੇ ਜੋ ਪਬਲਿਕ ਟਰਾਂਸਪੋਰਟ ਹੈ ਨਾ ਸਾਨੁ ਕਾਫੀ ਸਸਤਾ ਪੈਂਦਾ ਪਰ ਅਸੀਂ ਇਹਂ ਵੇਖਣੇ ਹ ਕਿ ਅਸੀਂ ਆਸਾਨੀ ਨਾਲ ਪਹੁੰਚ ਜਾਈਏ ਆਰਾਮ ਨਾਲ ਜਲਦੀ ਪਹੁੰਚੀ ਜਾਂਦਾ ਆਪਣੀ ਗੱਡੀ ਤੇ ਪਰ ਤੁਹਾਨੂੰ ਪਤਾ ਪੈਟਰੋਲ ਬੜਾ ਮਹਿੰਗਾ ਸੀ ਮੈਂ ਤੇ ਦੇਖੋ ਟ੍ਰੇਨ ਚ ਗਈਆਂ ਮੈਂ ਕਿਹਾ ਮੈਂ ਨੀ ਕਰਾਣਾ ਤੁਹਾਡੇ ਏਨਾ ਕ ਖਰਚਾ
ਨਾ-ਨਾ ਬਿਲਕੁੱਲ ਐ ਈ ਓ ਕੇਂਦੇ ਅੱਗੋ ਪਹਿਲੇ ਤੇ ਕੈਂਦੇ ਪਏ ਸੀ ਪੈਟਰੋਲ ਡੀਜ਼ਲ ਬੰਦ ਹੋਣਾ
ਅੱਛਾ-ਅੱਛਾ ਹਾਂ ਉਸ ਟਾਈਮ ਮੈਂ ਸੱਚੀ ਚ ਓ ਤੇ ਬੜਾ ਈ ਕਾਰ ਟਾਈਮ ਸੀ ਮੈਂ ਆਪ ਇੰਨਾ ਕੁ ਡਰ ਗੀ ਸੀ ਮੈਂ ਕਿਹਾ ਕਿਰਤੀ ਕੀ ਹੋਏਗਾ ਫ਼ਿਰ ਮੈਂ ਤਾਂ ਤਾਂ ਤੁਸੀਂ ਮੰਨੋਗੇ ਨਾ ਮੈਂ ਆਪਣੇ ਪੇਕੇ ਵੀ ਜਾਣੀ ਆਾਂ ਗੱਡੀ ਤੇ ਜਾਣੀ ਆ ਟ੍ਰਰੇਨ ਤੇ ਮੈਂ ਕਿਹਾ ਸਸ
ਨਾ ਲੋਕਾਂ ਨੇ ਨਾ ਪੈਟਰੋਲ ਡੀਜ਼ਲ ਮਤਲਬ ਜਿੰਨਾ ਕੋਲ ਤੁਹਾਨੂੰ ਪਤਾ ਭਰਾਉਂਦੇ ਨੇ ਜਿਨਾ ਨੂੰ ਲੋੜ ਦੂਰ-ਦੂਰ ਦਾ ਜਾਣਾ ਹੁੰਦਾ ਓਨਾਂ ਨੇ ਤਾਂ ਟੈਂਕੀਆਂ ਫੁੱਲ ਕਰਾ ਕੇ ਰੱਖੇ
ਅੱਛਾ ਜੀ। ਮੈਂ ਇੱਕ ਗ ਇੱਕ ਗੱਲ ਕਵਾ ਐ ਚੀਜ਼ ਬੜੀ ਗਲਤ ਏ ਐਵੇਂ ਕਰ ਲੈਂਦੇ ਨੇ ਨਾ ਤਾਂ ਈ ਕਰਕੇ ਤਾਂ ਫਿਰ ਜ਼ਿਆਦਾ ਘੱਟ ਪੈ ਜਾਂਦਾ ਲੋਕੀ ਐੰਨਨੀ ਵਪ ਜਾਂਦੇ ਨੇ
ਹਾਂ ਐ ਸਾਡੇ ਈ ਸਾਡੀ ਗਲੀ ਚ ਨਾ ਅਗਰ ਸਾਡੇ ਗਲੀ ਚ ਹੈ ਇੱਕ ਮਤਲਬ ਕਿ ਵੀਰ ਜੀ ਓ ਮੰਨ ਲੌ ਦੁਕਾਨ ਤੱਕ ਵੀ ਜਾਣਾ ਹੁੰਦਾ ਨਾ ਤੇ ਆਪਣੀ ਐਕਟੀਿਵਾ ਚੁਕਦੇ ਨੇ ਦੁਕਾਨ ਤੱਕ ਜਾਣ ਵਾਸਤੇ ਵੀ ਹਾਂ ਪੈਦਲ ਤੇ ਚੱਲਦੇ ਈ ਨੀ ਹੈਗੇ
ਨਈ ਨਈ ਦੇਖੋ ਫਿਰਰ ਤੇ ਆਪਣਾ ਇੰਨਾ ਵੀ ਨ ਨਹੀਂ ਹੋਣਾ ਚਾਹੀਦਾ ਚਲੋ ਪ੍ਰਾਈਵੇਟ ਟਰਾਂਸਪੋਰਟ ਹੈਗਾ ਸਾਡੇ ਕੋਲ ਆਪਣਾ ਕੋਈ ਸਕੂਟੀ ਹੈਗੀ ਗੱਡੀ ਹੈ ਚਲੋ ਆਪਾਂ ਦੀ ਸਹੂਲਤ ਲੇਕਿਨ ਤੁਹਾਨੂੰ ਪਤਾ ਸਾਨੂੰ ਘੱਟ ਤੋਂ ਘੱਟ ਅਵੋਇਡ ਵੀ ਕਰਨਾ ਚਾਹੀਦਾ ਬਹੁਤ ਅਵੋਇਡ ਕਰਨਾ ਚਾਹੀਦਾ ਅਗਰ ਮੈਂ ਤੇ ਤੁਸੀਂ ਮੰਨੋਗੇ ਨੂੰ ਮੈਂ ਆਪਣੇ ਬੱਚਿਆਂ ਨੂੰ ਕਿਹਾ ਜਦੋਂ ਐਕਟੀਵਸ ਕਹਾਣੀ ਆਈ ਜਗਾ ਜਗਾ ਲੈ ਕੇ ਚਲੇ ਜਾਂਦੇ ਨੇ ਐ ਥੇ ਚੀਜ਼ ਲੈਣ ਜਾਣੀ ਹੁੰਦੀ ਚਿਪਸ ਦਾ ਪੈਕਟ ਚੱਕ ਕੇ ਲੈ ਜਾਣਾ ਮੈਂ ਕਿਹਾ ਨਾ ਹੁਣ ਨੀ, ਪਤਾ ਪੋਲਿਊਸ਼ਨ ਵੱਧਦਾ ਤੁਸੀਂ ਪੈਟਰੋਲ ਦਾ ਔ ਕਰਦੇ। ਚੱਲੋ। ਥੋੜਾ ਜਾ ਆਦਤ ਪਾਓ ਸੁਣਨ ਦੀ,
ਆਦਤ ਨਈ ਆਦਤ ਪਾਣੀ ਵੀ ਚਾਈਦੀ ਹੈ ਬਹੁਤ ਡੀਜ਼ਲ ਦਾ ਜਿਵੇਂ ਹੁਣ ਮੰਨ ਲਓ ਚੱਲਣਾ ਪੈਦਲ ਜਾਓ ਤੁਸੀਂ ਇਹ,
ਹਾਂਜੀ-ਹਾਂਜੀ ਪਰ ਇੱਕ, ਕੱਲ ਏ ਪ੍ਰਾਈਵੇਟ ਪਬਲਿਕ ਟਰਾਂਸਪੋਰਟ ਸਾਨੂੰ ਸਸਤਾ ਪੈਂਦਾ ਪਰ ਹਰ ਜਗ੍ਹਾ ਨਾ ਐ ਹੁੰਦਾ ਕਈ ਵਾਰ ਹੁੰਦਾ ਕਿ ਜਲਦੀ ਪੋਂਚਨਾ ਹੁੰਦਾ। ਮਜਬੂਰੀ ਫੇਰ ਤਾਂ ਚਲੋ ਆਪਣਾ। ਪ੍ਰਾਈਵੇਟ ਟੀਚਰ ਕਿ ਪਬਲਿਕ ਟਰਾਂਸਪੋਰ ਦਾ ਏ ਟਿਕਟ ਵੀ ਸਸਤੀ ਪੇਨ ਏ ਤੁਸੀਂ ਬੱਸ ਟਿਕਟ ਵੀ ਐ ਪ੍ਰਾਈਵੇਟ ਮਤਲਬ ਇਹਦੇ ਨਾਲੋ ਤੇ ਆਪਣੀ ਗੱਡੀ ਨਾਲ ਬਹੁਤ ਸਹੀ।
ਬਹੁਤ ਸਹੀ, ਮਤਲਬ ਬੱਸਾਂ ਦੀ ਤੇ ਫੇਰ ਵੀ ਚਲੋ ਥੋੜ੍ਹੀ ਮਹਿੰਗੀ। ਟ੍ਰੇਨ ਦੀ ਤੇ ਹੋਰ ਸ
ਹਾਂ ਟ੍ਰੇਨ ਦੀ ਸਸਤੀ ਪੈਂਦੀ ਉਹਨੂੰ ਸਭ ਤੋਂ ਅ ਤੁਹਾਨੂੰ ਬੁਕਿੰਗ ਕਰ ਕੇ ਜਾਓ।
ਹਾਂ ਰਿਜ਼ਰਵੇਸ਼ਨ ਕਰਾ ਕੇ ਚਲੋ ਜਾਓ ਆਪਣੀ ਗੱਡੀਆਂ ਦਾ ਥਾਂ ਥਾਂ ਰੁਕਣਾ ਪੈਂਦਾ ਆ ਖਾ ਲੇਨੇ ਆ ਉਹ
ਹੋਰ ਕੀ ਉਹ ਇਹ ਨਾ ਬੱਚੇ ਇਹ ਕਹਿੰਦੇ ਨੇ ਕਿ ਹਾਂ ਵੀ ਅਸੀਂ ਨਜ਼ਾਰੇ ਵੇਖਦੇ ਜਾਣਾ ਨੇ ਤੇ ਗੱਡੀ ਚ ਹੀ ਦੇਖ ਲਓ ਨਜ਼ਾਰੇ ਜਿਹੜੇ ਵੇਖ ਟ੍ਰੇਨ ਚ ਕਿਤੇੇ ਵੀ
ਵੇਖਦੇ ਨੇ ਇਹੀ ਸੌ ਪੈਸੇ ਬਚਦੇ ਨੇ ਇੱਕ ਤੇ ਪੈਟਰੋਲ ਬਚਦਾ ਤੇ ਇੱਕ ਬੰਦਾ ਇਹ ਜਿਹੜੀ ਖਾਣ ਪੀਣ ਦੇ ਪੈਸੇ ਬਚਦੇ ਨੇ ਉਹ ਬਚਦਾ।
ਹਾਂ ਹੇਮਕੁੰਟ ਸਾਹਿਬ ਅਸੀਂ ਗੁਰਦੁਆਰੇ ਤੇ ਗਏ ਸੀ ਨਾ ਤੇ ਅਸੀਂ ਟ੍ਰੇਨ ਤੇ ਗਏ ਸੀ, ਸਾਨੂੰ ਦੋ ਦਿਨ ਲੱਗ ਗਏ ਸੀ, ਤੇ ਸਾਡੇ ਨਾਲ ਜੋ ਹੈਗੇ ਸੀ ਉਹ ਕਹਿੰਦੀ ਨਹੀਂ ਆ ਤੇ ਬੜਾ ਸਾਡੇ ਕੋਲ ਰੁੱਕਿਆ ਨੀ ਜਾਇਆ। ਮੈਂ ਕਿਹਾ ਫਿਰ ਤੁਸੀਂ ਜਹਾਜ਼ ਚ ਚਲੇ ਜਾਓ ਹਨਾ ਤੇ ਮੈਂ ਤੇ ਬਸ ਮੈਂ ਇਥੇ ਟ੍ਰੇਨ ਤੇ ਗਈ ਸੀ, ਫਿਰ ਆਪਣੀ ਗੱਡੀ ਤੇ ਤੁਹਾਨੂੰ ਪਤਾ ਜ਼ਿਆਦਾ ਕਿੱਥੇ ਕਿੰਨੀ ਦੂਰ ਮਹਾਰਾਸ਼ਟਰ ਸਾਈਡ ਗੁਰਦੁਆਰਾ ਹੈਗਾ ਤੇ ਅਸੀਂ ਤਾਂ ਹਰ ਸਾਲ ਵੈਸੇ ਜਾਂਦੇ ਹੀ ਜਾਂਦੇ ਹਾਂ। ਤੁਹਾਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਸੀ ਤੇ ਤੁਹਾਨੂੰ ਪਤਾ ਮਹਾਨਤਾ ਕਿੰਨੀ ਹੈਗੀ ਹੈ। ਤੇ ਦੇਖੋ ਜਦ ਦੋ ਦਿਨ ਲ ਲੱਗਦੇ ਨੇ ਪਰ ਪਤਾ ਹੀ ਨਹੀਂ ਲੱਗਦਾ। ਸਾਰਾ ਆਪਣਾ ਬੰਦਾ ਹੁੰਦਾ ਪਤਾ ਹੀ ਨੀ ਲੱਗਦਾ, ਔਰ ਗੱਡੀ ਚ ਤੁਸੀਂ ਮੰਨੋਗੇ ਨੀ ਲੰਗਰ ਵੀ ਦੇਣ ਆਦੇ ਨੇ ਇੰਨਾ ਮਤਲਬ ਹੈਗਾ ਹੈ ਔਰ ਗੱਡੀ ਜਦੋਂ ਚਲਦੀ ਹੈ ਨਾ ਉੱਥੋਂ ਹੇਮ ਕੀ ਹੇਮ ਹਾਏ ਹਜੂਰ ਸਾਹਿਬ ਮੈਨੂੰ ਤਾਂ ਹੇਮਕੁੰਟ ਸਾਹਿਬ ਕਹਿੰਦ ਮੈਨੂੰ ਗ਼ਲਤੀ ਸੀ ਲੱਗ ਗੀ ਧਿਆਨ ਈ ਨੀ ਪਤਾ ਨੀ ਤੇ ਹਜ਼ੂਰ ਸਾਹਿਬ ਦੀ ਗੱਲ ਕਰਦੀ ਆ ਚਲੋ ਸੋ਼ਰੀ, ਸੋ਼ਰੀ ਤੁਸੀਂ ਮੈਨੂੰ ਦੱ ਸਿਆ ਨਹੀਂ ਤੁਸੀਂ ਧਿਆਨ ਨੀ ਦਿੱਤਾ।
ਹਾਂਜੀ, ਹਾਂਜੀ ਨਹੀਂ ਮੈਨੂੰ ਲੱਗਿਆ ਹੇਮਕੁੰਟ ਸਾਹਿਬ ਵੀ ਜਾਇਆ ਜਾਂਦਾ ਹੈ ਨਾ ਗੱਡੀ ਦੇ ਵਿੱਚ ਹੀ ਤੇ ਮੇਰੀ ਨਨਾਣ ਹੋ ਕੇ ਆਈ ਏ ਹੇਮ ਕੂੰਟ ਸਾਹਿਬ ਕਾਰ ਚ ਹੀ ਗਏ ਨੇ ਉਹ ਆਪਣੀ? ਰਿਸ਼ੀਕੇਸ਼ ਤੱਕ ਗਏ ਨੇ ਰਿਸ਼ੀ
ਤੇ ਫੇਰ ਇਹ ਕੀ ਕਹਿੰਦੇ ਗੋਭੀਦ ਧਾਮ ਕਿੱਥੇ ਜੇ
ਬਸ ਇੱਥੇ ਹੀ ਹੈ ਪਹਿਲੇ ਰਿਸ਼ ਕੇਸ਼ ਰਿਸ਼ੀਕੇਸ਼ ਤੋਂ ਅੱਗੇ ਗੋ ਗੋਬਿੰਦ ਆ ਆਂਦਾ ਕਿ ਕਹਿੰਦੇ ਗੋਬਿੰਦ ਧਾਮ ਆਂਦਾ ਫਿਰ ਗੋਬਿੰਦ ਘਾਟ ਆਂਦਾ ਬਸ ਓਥੋਂ ਚੜ੍ਹਾਈ ਸ਼ੁਰੂ ਹੋ ਜਾਂਦੀ ਹੈ ਨਾ ਉੱਪਰੋਂ ਗੋਵਿੰਦ ਧਾਮ ਤੋਂ
ਹੂੰ
ਅੱਜ, ਕੱਲ ਆਪਣੀ ਬੱਚਤ ਕਰਕੇ ਰੱਖੋ ਪੈਟਰੋਲ ਡੀਜ਼ਲ ਦੀ ਸਾਰੀ। ਚੀਜ਼ਾਂ ਦੀ ਹੋਰ ਮਹਿੰਗਾਈ ਇੰਨੀ ਹੈ ਹੋਰ ਇੱਕ ਓਹੀ ਤੇ ਕਹਿ ਰਹੀ ਆ ਇੱਕ ਸੌ ਨੋ ਰੁਪਏ ਇੱਕ ਸੌ ਨੌ ਰੁਪਏ ਲੀਟਰ ਹੋ ਗਿਆ ਪੈਟਰੋਲ।
ਅੱਛਾ।
ਹਾਂਜੀ। ਵੱਧ ਗਿਆ ਆਪਣਾ ਇੰਨਾ ਮਹਿੰਗਾ ਪੈਟਰੋਲ ਹੋ ਗਿਆ।
ਸਮਝਾਣੀ ਆ ਮੈਂ ਕਿਹਾ ਕਿ ਕਹਿੰਦੇ ਹੁਣ ਮੇਰੀ ਕੁੜੀ ਦਾ ਐਡਮਿਸ਼ਨ ਕਰਾਇਆ ਨਾ ਏਥੇ ਨੇੜੇ ਤੇੜੇ ਹੀ ਹੈ ਦੂਜੇ ਜੇ ਸ਼ਹਿਰ ਮੈਂ ਕਿਹਾ ਗੱਡੀ ਚ ਚਲੀ ਜਾਇ ਕਰ ਐਕਟਿਵਾ ਤੇ ਕਹਿੰਦੀ ਪਈ ਸੀ ਐਕਟੀਵਾ ਮੈਂ ਕਿਹਾ ਕਿੱਥੇ ਤੂੰ ਦੋ ਘੰਟੇ ਚਲਾ ਕੇ ਲੈ ਕੇ ਜਾਏਗੀ। ਇੱਕ ਡੇਢ ਘੰਟੇ ਦਾ ਦੂਰ ਹੈਗਾ ਸਾਡੇ ਦੂਜੇ ਸ਼ਹਿਰ ਚ ਮੈਂ ਕਿਹਾ ਚੁੱਪ ਚਾਪ ਟ੍ਰੇਨ ਆਂਦੀ ਟ੍ਰੇਨ ਸਾਡੇ ਸਟੇਸ਼ਨ ਵੀ ਨੇੜੇ। ਪੈਂਦਾ ਮੈਂ ਕਿਹਾ ਪੰਜ ਰੁਪਏ ਟਿਕਟ ਦੇ ਲੱਗਦੇ ਚੱਲਦੀ ਬਣ ਉਹਦੇ ਚ ਬਹਿ ਕੇ ਸਾਰਾ ਬੱਚਾ ਨੀ ਜਾਂਦਾ ਲੋਕਲ ਟ੍ਰੇਨ ਹੈਗੀ ਐ ਮੈਂ ਐਵੇਂ ਗੱਡੀ ਦੇ ਤਾਂ ਡ ਡਰ ਵੀ ਬਹੁਤ ਅਰੇ ਸਾਨੂੰ ਮੈਨੂੰ ਡਰ ਲੱਗਿਆ ਰਹਿੰਦਾ ਫਿਰ ਇਹ ਚੱਕਰ ਨਾ ਆਪਣੇ ਗੱਡੀ ਤੇ ਕੱਲ ਨੂੰ ਉੱਥੇ ਹਾਈਵੇ ਰੋਡ ਤੇ ਤੁਹਾਨੂੰ ਪਤਾ ਕਿੰਨਾ ਕੁ ਚਲਦੀਆਂ ਨੇ ਵੱਡੀ, ਵੱਡੀ ਗੱਡੀ ਚੱਲਦੀਆਂ ਨੇ।
ਤੇ ਹੈ ਬਿਲਕੁਲ ਫ ਰਹਿ ਤੇ ਆ ਬੱਚਿਆਂ ਨੂੰ ਇਕੱਲੇ ਭੇਜ ਕੇ ਚੁੰਮਾਵਾਂ ਦਾ ਧਿਆਨ ਵੇ ਹੀ ਰਹਿੰਦਾ
ਹਾਂਜੀ, ਹਾਂਜੀ ਇਹ ਗੱਲ ਤਾਂ ਤੁਸੀਂ। ਆਂ ਤੇ ਤੁਸੀਂ ਬਿਲਕੁਲ ਸਹੀ ਗੱਲ ਆਖੀ ਹੈ।
ਹੋਰ ਬਸ ਵਧੀਆ ਤੇ ਮੈਂ ਇਹਨੂੰ ਇਹੀ ਸਮਝਾਂਦੀ ਹਾਂ ਮੈਂ ਕਿਹਾ ਤੂੰ ਇੱਥੇ ਟ੍ਰੇਨ ਚ ਚਲੀ ਜਾਏਗਾ ਸਗੋਂ ਸਹੀ ਪੈਂਦਾ ਹਨਾ ਦੇਖੋ ਗਵਰਮੈਂਟ ਨੇ ਟ੍ਰਾਂਸਪੋਰਟ ਬਣਾਇਆ ਹੀ।
ਬਣਾਇਆ ਹੀ ਕਿਸੇ ਸਹੀ ਗੱਲ ਅੱਜ ਕੱਲ ਤੇ ਅੱਜ ਕੱਲ ਤੇ ਬੱਸਾਂ ਵੀ ਬੈਟਰੀ ਵਾਲੀ ਬੱਸਾਂ ਚੱਲ ਗਈਆਂ ਜਿਵੇਂ ਚਾਰਜਿੰਗ ਵਾਲੀ ਬੱਸਾਂ ਚੱਲ ਗਈਆਂ ਅੱਜ ਕੱਲ੍ਹ ਤਾਂ ਬੈਟਰੀ ਵਾਲੀ ਪੈਟਰੋਲ ਨੀ ਡੀਜ਼ਲ ਨਹੀਂ ਲੱਗਣਾ ਉਹ ਵੀ ਪਹੁੰਚਾਉਂਦੀ ਹੈ ਉਹਦੇ ਵੀ ਆਈ ਟਿਕਟ ਹੈ ਪੰਜ ਦਸ ਰੁਪਏ
ਅਰੇ ਬਹੁਤ ਵਧੀਆ ਹੁਣ ਮੈਂ ਆਪਣੇ ਟੈਮ ਤੇ ਜਦੋਂ ਕੋਲੇਜ ਪੜ੍ਹਦੀ ਹੁੰਦੀ ਸੀ ਨਾ ਤੇ ਮੈਨੂੰ ਤੁਹਾਨੂੰ ਪਤਾ ਕਿ ਇੱਥੋਂ ਆਣਾ ਪੈਂਦਾ ਸੀ ਦੂਜੇ ਸ਼ਹਿਰ ਚ ਆਪਣੇ ਇਸ ਸ਼ਹਿਰ ਚ ਸਾਨੂੰ ਐਡਮਿਸ਼ਨ ਹੋਇਆ ਮੇਰਾ ਤੇ ਮੈਂ ਵੀ ਤਾਂ ਟ੍ਰੇਨ ਤੋਂ ਆਉਂਦੀ ਸੀ ਸਾਡੇ ਟਾਈਮ ਤੇ ਚਲੋ ਸਾਨੂੰ ਆਉਂਦਾ ਵੀ ਨ ਸੀ ਚਲਾਣਾ ਤੇ ਸਾਡੇ ਘਰਦਿਆਂ ਨੂੰ ਦੇਣਾ ਵੀ ਨੀ ਸੀ ਕੋਈ ਵਹੀਕਲ ਤੇ ਪੈਟਰੋਲ ਦਾ ਤਾਂ ਵੈਸ ਹਾਂ ਉਹੀ ਤੇ ਮੈਂ ਤੇ ਕੀ ਕਹਿੰਦੇ ਮੈਂ ਵੀ ਟ੍ਰੇਨ ਤੋਂ ਡੇਲੀ ਅਪ ਡਾਊਨ ਕਰਨਾ ਸਭ ਤੋਂ ਵੱਡੀ ਗੱਲ
ਨਹੀਂ ਸਹੀ ਗੱਲ ਹੈ ਕਹਿੰਦੇ ਨੇ ਜ਼ਿਆਦਾ ਅਪ ਡਾਊਨ ਕਰ ਲੋ ਹਾਂਜੀ ਪਰ ਇਹ ਗੱਲ ਹੈ ਬੰਦੇ ਦਾ ਨਾ ਐਵੇਂ ਟ੍ਰੇਨ ਬੱਸਾਂ ਸਫ਼ਰ ਕਰਨਾ ਚਾਹੀਦਾ ਝਾਕਾ ਜਯਾ ਖੁੱਲ ਜਾਂਦਾ
ਹਾਂ ਸਹੀ ਗੱਲ ਏ ਪਤਾ ਕਿ ਅਗਰ ਦੂਰ ਦਾ ਹੋ ਨਾ ਫਿਰ ਤਾਂ ਸਹੀ ਗੱਲ ਏ ਬੰਦਾ ਨੂੰ ਇਹ ਇੰਨਾ ਕੁ ਤਾਂ ਖੁੱਲਣਾ ਹੀ ਚਾਹੀਦਾ ਝਾਕ ਦੇਖੋ ਪੜ੍ਹਨਾ ਬੱਚਿਆਂ ਨੇ ਕਰੀਅਰ ਬਣਾਉਣਾ ਦੇ ਕੁ ਜਾਣਾ ਪਏਗਾ ਪਬਲਿਕ ਨੇ ਟਾਂ ਗੌਰਰਮੈਂਟ ਨੇ ਟਰਾਂਸਪੋਰਟ ਬਣਾਇਆ ਹੀ
ਬਣਵਾਇਆ ਕਿ ਸਹੀ ਯੂਜ ਕਰੋ ਸਹੀ
ਤੇ ਜਿੱਥੇ ਦੇਖੋ ਪ੍ਰਾਈਵੇਟ ਵੀ ਜ਼ਰੂਰੀ ਜਦੋਂ ਇੰਪੋਰਟੈਂਟ ਫੰਕਸ਼ਨ ਵਗੈਰਾ ਹੋ ਗ ਇਕੱਠੇ ਜਾਣਾ ਤੇ ਉਹ ਅਲੱਗ ਗੱਲ ਹੈ ਪਰ ਅਗਰ ਦੂਰ ਦਾ ਸਫ਼ਰ ਕਰਨਾ ਤੁਸੀਂ ਘੱਟ ਆਪਣਾ ਬਜਟ ਬਚਾਉਣਾ ਫ ਮੈਂ ਤੇ ਕਹੂੰਗੀ ਟ੍ਰਰੇਨ ਬੱਸ ਵਧੀਆ
ਹਮ ਸਹੀ ਆਖਿਆ ਤੁਸੀਂ ਬਿਲਕੁਲ ਹੀ
ਹਾਂਜੀ ਚਲੋ ਭੈਣਜੀ ਇਹ ਨਾ ਆ ਗਏ ਨੇ ਰੋਟੀ ਬਣਾ ਲ ਠੀਕ ਹੈ
ਹਾਂਜੀ ਅੱਛਾ-ਅੱਛਾ ਕੋਈ ਨੀ ਹਾਂਜੀ-ਹਾਂਜੀ ਕੋਈ ਨੀ ਅਜੇ ਤੁਸੀਂ ਰੋਟੀ ਬਣਾਈ ਨੀ ਹਾਂਜੀ
ਹਾਂਜੀ ਦੱਸੋ ਤੁਸੀਂ ਨੀ ਨਾਣੀ ਕਿ ਅੱਛ ਅੱਛਾ-ਅੱਛਾ ਤਾਂ ਕਰਕੇ ਕਹਿ ਰਹੇ ਚਲੋ ਠੀਕ ਹੈ ਚੰਗਾ-ਚੰਗਾ ਸਤਿ ਸ੍ਰੀ ਅਕਾਲ ਜੀ ਹਾਂਜੀ-ਹਾਂਜੀ ਸਤਿ ਸ੍ਰੀ